ਹੂੰ
ਸਤਿ ਸ਼੍ਰੀ ਅਕਾਲ ਜੀ।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
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਵਧੀਆ ਵਧੀਆ ਹੋਰ ਘਰ ਪਰਿਵਾਰ ਵਧੀਆ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਔਰ ਕੀ ਕਰਦੇ ਸੀ। ਰੋਟੀ ਪਾਣੀ ਖਾ ਲਿਓ।
ਨਹੀਂ ਹਜ ਨਹੀਂ ਖਾਈ।
ਅੱਛਾ ਕਿਉਂ ਅੱਜ ਤੁਸੀਂ ਖਾਏ ਨੀ ਲੇਟ ਹੋ ਗਏ ਸੀਗੇ।
ਹਾਂਜੀ ਹਾਂਜੀ ਲੇਟ ਹੋ ਗਏ ਸੀ। ਅੱਜ ਅਸੀਂ ਬਾਹਰ ਚਲੇ ਗਏ ਸੀ।
ਅੱਛਾ ਅੱਛਾ ਬਾਹਰ ਚਲੇ ਕਿਸੇ ਅੱਛਾ ਕੋਈ ਗੱਲ ਨੀ ਹੋਰ ਮੈਂ ਕੀ ਕਹਿ ਰਹੀ ਸੀਗੀ ਕੱਲ ਨਾ ਮੈਂ ਨਾ ਇੱਕ ਪੜ ਰਹੀ ਸੀਗੀ ਅਹ ਕੀ ਕਹਿੰਦੇ ਅਖਬਾਰ ਚ ਅ ਫਾਸ ਜਿਹੜਾ ਅੱਜ ਕੱਲ। ਚੱਲਿਆ ਹੋਇਆ ਮੈਂ ਨਾ ਉਹਦੇ ਬਾਰੇ ਪੜ੍ਹ ਰਹੀ ਸੀ। ਅਖ਼ਬਾਰ 'ਚ ਤਾਂ ਮੈਂ ਦੇਖ ਰਹੀ ਸੀਗੀ। ਤਾਂ ਹਨਾ ਕਿੰਨੇ ਕੁ ਲੋਕੀ ਨੇ ਜਿਹੜੇ ਖਾ ਖਾ ਕੇ ਬਿਮਾਰ ਹੋਈ ਜਾ ਰਹੇ ਨੇ। ਤਾਂ ਮੈਂ ਸੋਚਿਆ ਤੁਹਾਡੇ ਨਾਲ ਗੱਲ ਕਰਾਂ ਤੇ ਪੁੱਛਾਂ ਕ ਸੱਚਮੁੱਚ ਹੁੰਦਾ ਵੀ ਫਾਸ ਗੁੜ ਖਾਣ ਨਾਲ ਸਾਡੀ ਸਿਹਤ ਸਾਡੀ ਸਾਡੀ ਸਿਹਤ ਤੇ ਅਸਰ ਪੈਂਦਾ।
ਹਾਂਜੀ ਹਾਂਜੀ ਅੱਜ ਕੱਲ ਦੇਖੋ ਜੀ ਨੌਜਵਾਨ ਬੱਚੇ ਨੇ ਜਿਹੜੀ ਨੌਜਵਾਨ ਪੀੜੀ ਹੈਗੀ ਹੈ ਸਾਰੇ ਦੇਖੋ ਜੀ ਐਸ ਫਾਸਟ ਫਾਸਟ ਫੂਡ ਵੱਲੋਂ ਜਾ ਰਹੀ ਨੇ ਠੀਕ ਹੈ। ਘਰ ਦਾ ਖਾਣਾ ਅੱਜ ਕੱਲ ਘੱਟ ਹੋ ਗਿਆ ਦੇਖੋ ਕੋਈ ਵੀ ਹੈਗਾ ਜੀ ਦੇਖੋ ਅੱਜ ਕੱਲ
ਹਰ ਇੱਕ ਫਾਸਟ ਫੂਡ ਹੁੰਦਾ ਜਿਹਦੇ ਘਰ ਵੀ ਫਾਸਟ ਫੂਡ ਆ ਕੇ ਦੇਖੋ ਜੇ ਉਹ ਬਿਮਾਰੀ। ਦੇ ਘਰ ਬਣ ਜਾਂਦਾ ਹੈ ਦੇਖੋ ਸਾਨੂੰ ਪਤਾ ਨੀ ਹੁੰਦਾ ਕਿ ਉਹ ਬਾਹਰ ਦੇ ਬੰਦੇ ਕਿਵੇਂ ਬਣਾ ਰਹੇ ਨੇ ਕਿਵੇਂ ਸਾਫ ਸਫਾਈ। ਰੱਖ ਰਹੇ ਨੇ ਠੀਕ ਹੈ ਜੀ ਪਤਾ ਨੀ ਕਦੋਂ ਦਾ ਤੇਲ ਯੂਜ ਕਰ ਸਾਨੂੰ ਇਹ ਚੀਜ਼ ਪਤਾ ਨੀ ਹੁੰਦੀ।
ਸਹੀ ਗੱਲ ਆ ਜੀ ਸਹੀ ਗੱਲ ਆ ਬਿਲਕੁਲ। ਤਾਂ ਮੇਰੀ ਤਾਂ ਮੈਂ ਵੀ ਨਾ ਆਈ ਸੋਚ ਰਹੀ ਸੀਗੀ ਹਾਂਜੀ। ਮੈਂ ਵੀ ਇਹੀ ਸੋਚ ਰਹੀ ਸੀਗੀ ਕਿ ਅਫਾਸ ਫੂਡ ਖਾਣ ਨਾਲ ਨਾ ਸਰੀਰ ਨੂੰ ਨਾ ਬਿਮਾਰੀਆਂ ਹੀ ਲੱਗਦੀ ਹੈ। ਤਾਂ ਬੱਚੇ ਤਾਂ ਮੰਨਦੇ ਨੀ ਹੈਗੇ ਅੱਜ ਕੱਲ ਦੇ ਉਹ ਕੀ ਕਰਦੇ ਨੇ ਉਹ ਤਾਂ ਖਾਂਦੇ ਨੇ ਠੀਕ ਹੈ ਉਹਨਾਂ ਨੇ ਰੁਕਣਾ ਹੈ ਨਹੀਂ। ਤਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਘਰ ਦਾ ਬਣਿਆ ਹੋਇਆ ਖਾ ਲਓ ਜਿਹੜਾ ਸਵਾਦ ਘਰ ਦੇ ਬਣੇ ਖਾਣ 'ਚ ਹੈ ਉਹ ਬਾਹਰ ਦੀ ਚੀਜ਼ਾਂ ਚ ਨਹੀਂ ਹੈਗਾ। ਕਿਉਂਕਿ ਬਾਹਰ ਚ ਪਤਾ ਨੀ ਕਿਹੜੇ ਗੰਦੇ ਮੰੰਦੇ ਤੇਲਾਂ ਚ ਬਣਾਉਂਦੇ ਨੇ ਹੱਥ ਉਹਨਾਂ ਦੇ ਸਾਫ਼ ਹੁੰਦੇ ਹੈ ਨਹੀਂ ਹੁੰਦੇ ਇੱਕ ਤੇਲ ਨੂੰ ਹੀ ਉਹ ਪੰਦਰਾਂ ਪੰਦਰਾਂ ਦਿਨ ਇਸਤੇਮਾਲ ਕਰਦੇ ਰਹਿੰਦੇ ਨੇ ਤੁਸੀਂ ਦੇਖਿਆ ਹੀ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਆਪਾਂ ਤਾਂ।
ਤਾਂ ਹੋਰ ਵੀ ਮਤਲਬ ਕਿੰਨਾ ਹਾਂਜੀ ਕੀ ਕਹਿ ਰਹੇ। ਹਾਂਜੀ ਹਾਂਜੀ ਨਿੰਨੀ ਤੁਸੀਂ ਤੇ ਕਿਉਂ ਕੀ ਕਹਿ ਰਹੇ ਸੀਗੇ।
ਮੈਂ ਤਾਂ ਕਿਹਾ ਮੈਂ ਤਾਂ ਬੱਚੇ ਨੂੰ ਇਹੀ ਸਮਝਾਉਣਾ ਚਾਹੀਦਾ ਕਿ ਆਪਾਂ ਜੀ ਕਿ ਫਾਸਟ ਫੂਡ ਜ਼ਿਆਦਾ ਨਾ ਧਿਆਨ ਦੇ ਕੇ ਆਪਣੇ ਘਰ ਨੂੰ ਸਾਫ਼ ਸੁਥਰਾ ਫਿਰ ਰੋਟੀ-ਪਾਣੀ ਖਾਈ ਵੀ ਜਾਂਦੀ ਕਿਉ। ਕਿ ਉਹ ਸਾਡੇ ਵਾਸਤੇ ਦੇਖੋ ਜੀ ਤਾਕਤਵਾਰ ਘਰ ਦੀ ਰੋਟੀ।
ਸਹੀ ਗੱਲ ਹੈ ਜੀ ਕਿਉਂਕਿ ਜਿਹੜਾ ਫਾਸਟ ਫੂਡ ਹੁੰਦਾ ਨਾ ਜੀ ਇਹਨਾਂ'ਚ ਨਾ ਇੰਨੀ ਜ਼ਿਆਦਾ ਕੈਲਰੀਆਂ ਹੁੰਦੀਆਂ ਨੇ ਤਾਂ ਇੰਨਾ ਖ਼ਰਾਬ ਵਸਾ ਹੁੰਦਾ। ਚੀਨੀ ਹੁੰਦੀ ਹੈ ਨਮਕ ਹੁੰਦੀ ਹੈ। ਇਹਨਾਂ ਦੀ ਨਾ ਮਾਤਰਾ ਇੰਨੀ ਜ਼ਿਆਦਾ ਹੁੰਦੀ। ਹੁੰਦੀ ਹਾਂ ਤਾਂ ਇਹ ਸਰੀਰ ਨੂੰ ਪੋਸ਼ਣ ਤਾਂ ਦਿੰਦਾ ਨੀ ਹੈ ਤਾਂ ਉੱਪਰੋਂ ਦੀ ਸਰੀਰ। ਵਿੱਚ ਮੋਟਾਪਾ ਮੋਟਾਪਾ ਵਧਾਉਂਦਾ। ਉਦੋਂ ਨਾਲ ਇੰਨੀ ਬਿਮਾਰੀਆਂ ਵੀ ਲਗਵਾ ਦਿੰਦਾ ਹੈ ਠੀਕ। ਕਬ ਤੱਕ ਆਪਾਂ ਕੀ ਕਰਦੇ ਹਾਂ ਅੱਜ ਕੱਲ ਅੱਜ ਕੱਲ ਬੱਚੇ ਕੀ ਕਰਦੇ ਆ ਜਿਵੇਂ ਬਾਹਰ ਰਹਿੰਦੇ ਆ। ਨੌਕਰੀ ਕਰਦੇ ਆ ਤਾਂ ਉਹਨਾਂ ਦਾ ਦਿਨ ਕਿੰਨਾ ਮਤਲਬ ਆ ਦਿਨ ਚਰਿਆ ਉਹਨਾਂ ਦੀ ਇੰਨੀ ਵਿਅਸਤ ਰਹਨੀ ਹੈ ਤਾਂ ਉਹਨਾਂ ਨੂੰ ਰੋਟੀ ਪਕਾਉਣ ਦਾ। ਟਾਈਮ ਤੇ ਹੁੰਦਾ ਨੀ ਹੈ ਤਾਂ ਉਹ ਇਹੀ ਕਰਦੇ ਆ ਸਵੇਰੇ ਨਾਸ਼ਤੇ ਚ ਵੀ ਉਹ ਬਾਹਰ ਦਾ ਮੋਮੋਸ ਆਹ ਚੋਮਿਨ ਆਹ ਚੀਜ਼ਾਂ ਖਾ ਰਹੇ ਨੇ ਠੀਕ ਆ। ਉਹਦੋਂ ਬਾਅਦ ਫਿਰ ਰੋਟੀ ਵੀ ਦੁਪਹਿਰ ਦੀ ਉਹਨਾ ਨੇ ਖਾਣੀ ਨੀ ਹੈਗੀ। ਅਸੀਂ ਬਾਹਰੋਂ ਮੰਗਵਾ ਲਿਆ ਕਦੀ ਚੌਮਿਨ ਮੰਗ ਲਈ ਕਦੀ ਬਰਗਰ ਮੰਗਵਾ ਲਿਆ ਤਾਂ ਸਾਰ ਸਾਰਾ ਦਿਨ ਅੱਜ-ਕੱਲ ਬੱਚੇ ਜਿਹੜੇ ਕੰਮ ਕਾਜ ਤੇ ਲੱਗੇ ਦੇ ਨੇ ਤਾਂ ਘਰ ਦੀ ਰੋਟੀ ਤਾਂ ਖਾਂਦੇ ਨੀ ਹੈ। ਆਈ ਖਾ-ਖਾ ਕੇ ਬਿਮਾਰੀ ਉਹਨਾਂ ਨੂੰ ਲੱਗੀ ਹੋਈ ਜੀ।
ਹਾਂਜੀ-ਹਾਂਜੀ, ਤਾਂ ਉਹੀ ਤਾਂ ਹੈਗਾ ਦੇਖੋ ਜੀ। ਸਾਨੂੰ ਆਪਣੇ ਬੱਚੇ ਨੂੰ ਸਮਝਾਉਣਾ ਚਾਹੀਦਾ ਕਿ ਆਪਾਂ ਬਾਹਰ ਬਾਹਰ ਦਾ ਖਾਣਾ ਨਾ ਵਧੀਆ ਨਾ ਖਾਈਏ ਆਪਾਂ ਏਨੇ ਪੈਸੇ ਲਾ ਲਾਂ ਦ ਚਨੇ, ਗੁੜ ਹੋ ਗਿਆ ਇਹ ਚੀਜ਼ਾਂ ਤਾਕਤ ਵਾਲੀ ਚੀਜ਼ਾਂ ਖਾਈ, ਜਿਵੇਂ ਦਾਲ ਮੋਠ ਕਹਿੰਨੇ ਆਪਾਂ।
ਹਾਂਜੀ-ਹਾਂਜੀ।
ਖ਼ਾਣੀ ਚਾਹੀਦੀ ਸਾਨੂੰ ਦੇਖੋ ਜੀ ਬੱਚੇ ਨੂੰ ਸੋਚਣਾ ਚਾਹੀਦਾ ਅਪਣਾ ਕਿ ਫਾਸਟ ਫੂਡ ਵੱਲ ਨਾ ਧਿਆਨ ਦੇ ਕੇ, ਆਪਾਂ ਘਰ ਦੀ ਰੋਟੀ-ਪਾਣੀ ਖਾਈਏ ਕਿਉਂਕਿ ਦੇਖੋ ਜੇ ਅਗਰ ਫਾਸਟ ਫੂਡ ਖਾਨਗੇ ਦੇਖੋ ਆਪਾਂ ਕਿਉਂਕਿ ਉਹਦੇ ਵਿੱਚ ਹੁੰਦਾ ਮੈਦਾ ਠੀਕ ਏ। ਉਹ ਸਾਨੂੰ ਅ ਹਾਂਜੀ, ਉਹ ਪਚਦਾ ਨੀ ਹੈਗਾ ਸਾਨੂੰ ਫੇਰ ਆਪਾਂ ਖਾ ਪੀ ਕੇ ਉਹੀ ਮੈ ਦ ਦੇਖੋ ਜੀ ਬੈਡ ਦੇ ਉਤੇ ਲੇਟ ਜਾਂਦੇ ਆ। ਫੇਰ ਸੋ ਜਾਂਦੇ ਹਾਂ ਉਸਕੇ ਬਾਅਦ ਰਾਤੀ ਆ ਕੇ ਦੇਖੋ ਜੀ ਸਾਨੂੰ ਉਹ ਚੀਜ਼ ਨਾ ਖਾ ਕੇ ਆਪਾਂ ਨਾਲ-ਨਾਲ ਘਰ ਦੀ ਰੋਟੀ ਖਾਈਏ ਤੇ ਨਾਲ-ਨਾਲ ਰੋਟੀ ਖਾਨ ਤੋਂ ਬਾਅਦ ਪੰਜ ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਸ ਸਾਡੀ ਜਿਹੜੀ ਰੋਟੀ ਏ, ਉਹ ਪਚ ਜਾਵੇ।
ਸਹੀ ਗੱਲ ਹੈ, ਸਹੀ ਗੱਲ ਹੈ ਜੀ। ਬਿਲਕੁਲ ਪਤਾ ਕੀ ਅੱਜ ਕੱਲ ਲੋਕੀ ਆ ਤੇ ਇਹ ਚੀਜ਼ਾਂ ਵੱਲ ਧਿਆਨ ਤਾਂ ਦਿੰਦੇ ਨੀ ਹੈਗੇ ਵੀ ਸ਼ਰੀਰ ਖ਼ਰਾਬ ਹੋਈ ਜਾ ਰਿਹਾ। ਉਹ ਪਤਾ ਕੀ ਸੋਚਦੇ ਕਿ ਆਹ ਰੋ ਰੋਟੀ ਜਿਹੜੀ ਹੈਗੀ, ਆਹ ਜਲਦੀ ਬਨ ਜਾਂਦੀ ਏ ਫਾਸਟ ਫੂਡ ਜਿਵੇਂ ਤੁਹਾਨੂੰ ਤੁਸੀਂ ਦੇਖਿਆ ਹੀ ਅੱਜ ਕੱਲ੍ਹ ਪੰਜ-ਸੱਤ ਮਿੰਟਾਂ ਚ ਬਨ ਜਾਂਦਾ ਠੀਕ ਆ ਤੁਹਾਨੂੰ ਪੱਕਾ ਪਕਾਇਆ ਪੈ ਪੈਕਟ ਚ ਮਿਲਦਾ ਪਰ ਸਾਨੂੰ ਪਤਾ ਨੀ ਹੈਗਾ ਉਹ ਜਿਹੜਾ ਪੈਕਟ'ਚ ਪੱਕਿਆ ਮਤਲਬ ਕਿ ਜਿਹੜਾ ਪੈਕੇਟ ਚ ਹੈਗਾ ਬੰਦ ਕਿੰਨੇ ਦਿਨਾਂ ਦਾ ਬੰਦ ਹੋਊਗਾ, ਕੀ ਪਤਾ ਉਹ ਮਹੀਨੇ-ਮਹੀਨੇ ਬੰਦ ਪਿਆ ਹੈਨ ਤਾਂ ਕਿੰਨੀ ਅਹ ਮਤਲਬ ਕਿ ਉਹ ਪੰਨੀ'ਚ ਬੰਦ ਪਿਆ ਪਤਾ ਨੀ ਉਹ ਠੀਕ ਹੈਗਾ ਵੀ ਨਹੀਂ ਹੈਗਾ। ਕੀ ਪਤਾ ਕਦੀ ਐਕਸਪਾਇਰ ਵੀ ਹੋ ਗਿਆ, ਤਾਂ ਆਪਾਂ ਉਹ ਚੀਜ਼ਾਂ ਵੀ ਖਾ ਲੈਂਦੇ ਹਾਂ। ਤੇ ਸਾਨੂੰ ਲੱਗਦਾ ਕਿ ਆਹ ਸਾਡ ਦੇ ਲਈ ਬੜਾ ਸੁਵਿਧਾ ਜਨਕ ਹੈਗਾ ਤਾਂ ਆਪਾਂ ਇਹਨੂੰ ਖਾ ਲੈਂਨੇ ਹਾਂ ਪਰ ਇਹਨਾਂ ਨੂੰ ਇਹ ਨੀ ਪਤਾ ਅੱਜ ਕੱਲ ਕੀ ਇਹਨਾਂ ਨੂੰ ਖਾਨ ਨਾਲ ਇੰਨੇ ਜ਼ਿਆਦਾ ਸਾਨੂੰ ਨੁਕਸਾਨ ਹੋ ਰਹੇ ਹੈ। ਜਿਵੇਂ ਮੋਟਾ ਮੋਟਾਪਾ ਤਾਂ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਹੈਨਾ ਤਾਂ ਬੰਦਾ ਆਲਸੀ ਵੀ ਹੁੰਦਾ ਮੈਂ ਇਹ ਵੀ ਕਈ ਵਾਰੀ ਵੇਖਿਆ ਕਿ ਜਿਹੜਾ ਫਾਸਟ ਫੂਡ ਖਾਨ ਨਾਲ ਨਾ ਸਾਡੇ ਸਰੀਰ ਚ ਆਲਸ ਵੀ ਆਂਦਾ ਤਾਂ ਮੈਂ ਤਾਂ ਇਹੀ ਕਹਿੰਨੀ ਆ ਕਿ ਸਾਨੂੰ ਆਹ ਚੀਜ਼ਾਂ ਫਾਸਟ ਫੂਡ ਵਾਲੀਆਂ ਛੋੜ ਕੇ ਸਾਨੂੰ ਸਬਜ਼ੀਆਂ ਫਲ ਦਾਲਾਂ ਹੋ ਗਏ ਆਹ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਨਾ ਚਾਹੀਦਾ ਹਨਾ।
ਹਾਂਜੀ-ਹਾਂਜੀ, ਹੁਨ ਤੁਸੀਂ ਦੇਖ ਲੋ ਕਈ ਵਾਰ ਆਪਾਂ ਅ ਬਿਨਾਂ ਡੇਟ ਦੇਖੇ ਅਪਨਾ ਐਕਸਪਾਇਰੀ ਚੀਜ਼ਾਂ ਖਾ ਲੈਂਦੇ ਸਾਨੂੰ ਦੇਖੋ ਜੀ ਉਹ ਉਲਟੀਆਂ ਲੱਗ ਜਾਂਦੀ ਏ ਫੇਰ। ਪੇਟ'ਚ ਦਰਦ ਹੋਨ ਲੱਗਦਾ, ਫੇਰ ਡਾਕਟਰਾਂ ਕੋਲ ਭਜਦੇ ਨੇ ਠੀਕ ਹੈ ਜੀ ਹੁਨ ਤੁਸੀਂ ਪੀ ਜੀ ਆਈ ਦੇਖਿਆ ਹੋਣਾ, ਕਿੰਨੇ ਬੱਚੇ ਅਹ ਫਾਸਟ ਫੂਡ ਨਾਲ ਬਿਮਾਰ ਹੁੰਦੇ ਨੇ।
ਹਾਂਜੀ, ਸਹੀ ਗੱਲ ਹੈ ਬਈ ਤਾਂ ਨਾ ਅੱਜਕੱਲ੍ਹ ਬੱਚੇ ਨਾ ਧਿਆਨ ਦਿੰਦੇ ਨੀ ਹੈਗੇ ਬ ਬੱਚੇ ਤਾਂ ਬੱਚੇ ਛੱਡੋ ਤੁਸੀਂ ਵੱਡਿਆਂ ਦਾ ਵੀ ਇਹੀ ਹਾਲ ਹੈ ਵੱਡੇ ਵੀ ਐਵੇਂ ਹੈਗੇ ਨੇ। ਵਡੇ ਵੀ ਉਹ ਚੀਜ਼ਾਂ ਵੱਲ ਧਿਆਨ ਨੀ ਦੇਂਦੇ ਉਹ ਵੀ ਮਤਲਬ ਖਾਈ ਜਾ ਰਹੇ ਨੇ ਖਾਈ ਜਾ ਰਹੇ ਨੇ ਉਹਨਾਂ ਨੂੰ ਵੀ ਜਿੰਨਾ ਨਾ ਕਰੋ ਨਾ ਓਨਾ ਹੀ ਉਹ ਮਤਲਬ ਚਿੜ ਜਾਂਦੇ ਨੇ ਅੱਜ ਕੱਲ੍ਹ ਛੋਟੇ ਤਾਂ ਛੋਟੇ ਤੇ ਵੱਡੇ ਬੱਚਿਆਂ ਦਾ ਵੀ ਇਹੀ ਹਾਲ ਹੋ ਗਿਆ ਅੱਜ ਕਲ੍ਹ। ਤਾਂ ਮੈਨੂੰ ਤਾਂ ਲੱਗਦਾ ਸਾਨੂੰ ਨਾ ਮਤਲਬ ਇਸ ਬਾਰੇ ਸਾਰਿਆਂ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੁਕ ਕਰਨਾ ਚਾਹੀਦਾ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਜਿਹੜਾ ਫਾਸਟ ਫੂਡ ਹੈ ਆਪਾਂ ਨਾ ਖਾਈਏ ਕਿਉਂਕਿ ਸਰੀਰ ਨੂੰ ਤਾਂ ਦੇਖੋ ਲੱਗਦਾ ਦਾ ਹੈ ਨੀ ਬਿਲਕੁਲ ਵੀ
ਸਹੀ ਗੱਲ ਹੈ ਜੀ। ਦੇਖੋ, ਸਾਡੇ ਇੱਧਰ ਵੀ ਇੱਕ ਮੁੰਡਾ ਸੀਗਾ, ਉਹ ਨਾ ਅੰਡੇ ਖਾਂਦਾ ਸੀਗਾ। ਠੀਕ ਹੈ, ਇੱਕ ਦਿਨ ਕੀ ਹੋਇਆ ਜੀ ਉਹਨੂੰ ਬੱਕਰੀ ਅਹ ਬਟਕ ਦਾ ਅੰਡਾ ਖਿਲਾ ਤਾ ਜੀ। ਉਹਦਾ ਪੇਟ ਆਫਰ ਗਿਆ ਜੀ, ਠੀਕ ਮੋਟਾ ਹੋ ਗਿਆ ਪੇਟ ਉਹਦਾ ਠੀਕ ਉਹਦੇ ਪੇਟ ਵਿੱਚ ਦਰਦ ਹੋਣ ਲੱਗਿਆ ਬੜੀ ਤੇਜ਼ ਤੇ ਮੈਂ ਤੁਸੀਂ ਮਾਰਨੋਗੇ ਨੀ। ਉਹ ਇੱਕ ਇੱਕ ਡੇਢ ਮਹੀਨਾ ਜੀ ਦੇਖੋ ਜੀ, ਉੱਥੇ ਰਿਹਾ ਉਹ ਹਸਪਤਾਲ ਚ।
ਅੱਛਾ ਜੀ, ਹਾਂ। ਬਸ ਉਹੀ ਤਾਂ ਦੇਖਲੋ ਨਾ ਫਿਰ ਆਹ, ਜਿਹੜੀ ਗੰਦ ਮਨ ਚੀਜਾਂ ਬ ਬੱਚੇ ਫਾਸਟ ਫੂਡ ਹੋ ਗਏ, ਜੰਕ ਫੂਡ ਹੋ ਗਏ ਆਹ ਖਾਂਦੇ ਨੇ ਇਹਨਾਂ ਨੂੰ ਖਾ ਖਾ ਕੇ ਫਿਰ ਬਿਮਾਰੀਆਂ ਹੀ ਲੱਗਦੀੀਆਂ, ਫਿਰ ਬਿਮਾਰੀਆਂ ਲੱਗਦੀ ਹੈ ਤੇ ਮਾਂ ਪਿਓ ਪਰੇਸ਼ਾਨ ਹੁੰਦੇ ਨੇ। ਫਿਰ ਮਾਂ ਪਿਓ ਨੇ ਦੇਖੋ, ਆਹ ਇੰਨਾ ਪੈਸਾ ਜ਼ਰੂਰ ਤੁਸੀਂ ਫਾਸਟ ਫੂਡ ਤੇ ਲਾ ਰਹੇ ਹੋ ਉਹ ਕੋਈ ਜੂਸ, ਵੂਸ ਖਾਣ ਤੇ ਲਾ ਲਓ। ਉਸ ਤੋਂ ਜ਼ਿਆਦਾ ਪੈਸਾ ਫਿਰ ਇਹਨਾਂ ਦੀ ਬਿਮਾਰੀਆਂ ਤੇ ਲੱਗਦਾ, ਹਸਪਤਾਲਾਂ ਚ ਲੱਗਦਾ।
ਤਾਕਤ ਦੀ ਚੀਜ਼ਾਂ ਖਾਓ, ਤੁਸੀਂ ਫਰੂਟ ਖਾਓ ਨਾਸ਼ਤੇ ਵਿੱਚ ਠੀਕ ਹੈ। ਵਧੀਆ, ਵਧੀਆ ਚੀਜ਼ਾਂ ਖਾਓ, ਦਾਲ ਮੋਟ ਖਾਓ ਜ ਬਦਾਮ ਕਾਜੂ ਖਾਓ ਭਕੋ ਕੇ ਰਾਤੀ। ਠੀਕ ਹੈ। ਕਾਲੇ ਚਨ ਹੋ ਗਏ ਜਿਹੜੇ ਉਹ ਭਗੋ ਕੇ ਖਾਓ ਉਹ ਵੀ ਬਹੁਤ ਅਹ ਵਧੀਆ ਹੁੰਦੇ ਨੇ। ਸਰੀਰ ਤੇ ਜੇਕਰ, ਜੇਕਰ ਹਾਂਜੀ, ਹਾਂਜੀ। ਜੇਕਰ ਆਪਾਂ ਬਾਹਰ ਫਾਸਟ ਫੂਡ ਤੇ ਪੈਸਾ ਲਾਉਣਗੇ ਠੀਕ ਹੈ ਇਹ ਤਾਕਤ ਦੀ ਚੀਜ਼ਾਂ ਤੇ ਪੈਸਾ ਲਾਉਣ ਕਿਵੇਂ ਬੰਦਾ ਬਿਮਾਰ ਹੋ ਜਾਏਗਾ? ਦੇਖੋ ਅੱਜ ਅ ਕੱਲ ਹਰ ਇੱਕ ਜਗ੍ਹਾ ਦੇਖੋ ਕੇੜਾ ਵੀ ਹਸਪਤਾਲ, ਉੱਥੇ ਅੱਧੇ ਮਰੀਜ਼ ਦੇਖੋ ਜੀ, ਫਾਸਟ ਫੂਡ ਵਾਲੇ ਆ ਰਹੇ ਨੇ। ਇਹਦੇ ਨਾਲ ਹਾਰਟ ਅਟੈਕ ਦੀ ਵੀ ਬਿਮਾਰੀਆਂ ਬੜੀ ਵੱਧਦੀ ਹੈ ਕਿਉਂਕਿ ਜਿਹੜਾ ਤੇਲ ਹੁੰਦਾ ਉਹ ਦੇਖੋ ਬੇਕਾਰ ਹੁੰਦਾ ਸਾਡਾ ਪਤਾ ਨੀ ਕਦੋਂ ਕਦੇੋਂ ਤਾਂ
ਦੇ ਨਾਲ ਜਿਹੜੀ ਬਿਮਾਰੀ ਆ ਵੱਧਦੀ ਜਾ ਰਹੀ ਹੈ ਨਾ ਆਹ ਖਾਣ, ਪੀਣ ਤੋਂ ਹੀ ਵੱਧ ਰਹੀ ਹੈ। ਤਾਂ ਲੋਕੀ ਆਹ ਚੀਜ਼ਾਂ ਸਮਝਦੇ ਨੀ ਹੈਗੇ ਉਹ ਆਹ ਸਾਰੀ ਚੀਜ਼ਾਂ ਨੂੰ ਨਾ ਉਹ ਲੈਂਦੇ ਨੇ ਹਲਕੇ ਲੈਂਦੇ ਨੇ ਕਿ ਕੋਈ ਗੱਲ ਨਹੀਂ, ਠੀਕ ਹੋ ਜਾਂਾਂਗੇ ਇਹ ਉਹ ਆਹ ਚੀਜਾਂ ਨੂੰ ਉਹ ਬਿਲਕੁਲ ਮਤਲਬ ਬਹੁਤ ਹਲਕੇ ਚ ਲੈਣ ਲੱਗ ਗਏ। ਨੇ। ਤਾਂ ਮੇਰਾ ਤਾਂ ਇਹੀ ਰਾਏ ਹੈ ਕਿ ਨਹੀਂ, ਸਾਨੂੰ ਨਹੀਂ ਖਾਣੀ ਚਾਹੀਦੀ ਹੈ।
ਹਾਂਜੀ, ਪਤਾ ਨੀ ਕਦੋਂ ਦਾ? ਅਹ ਬਚਿਆ ਹੋਇਆ ਤੇਲ ਆਪਣੇ ਸਾਨੂੰ ਖਲਾਂਂਦੇ ਨੇ ਪਤਾ ਨੀ। ਉਹ ਤੇਲ ਸਾਫ਼ ਵੀ ਹੈਗਾ ਨਹੀਂ ਹੈਗਾ ਪਤਾ ਨੀ ਕਾਲਾ ਤੇਲ ਕਈ ਵਰਤ ਦੇ। ਜੀ, ਆਪਾਂ ਇੱਕ ਅ ਬੰਦ ਗੋਭੀ ਵੀ ਬੰਦ ਗੋਭੀ ਵੀ ਮੰਨ ਲਓ ਤੁਸੀਂ। ਕਈ, ਕਈ ਵਾਰ ਉਹਦੇ ਵਿੱਚ ਕੀੜੇ ਨਿਕਲ ਜਾਂਦੇ ਨੇ ਉਹ ਵੀ ਸਾਡੇ ਲਈ ਬਹੁਤ ਉਹ ਹੋ ਗਏ। ਇੱਕ ਵਾਰ ਜੇ ਮੁੰਡੇ ਤੇ ਅਹ ਬੰਦ ਗੋਭੀ ਖਾਦੀ ਉਂਦੀ ਚੋਮੀਨ ਵਿੱਚ ਉਹਦੇ ਦਿਮਾਗ ਵਿੱਚ ਪਹੁੰਚ ਗਿਆ ਜ ਦੇਖੋ ਜੀ, ਉਹਦਾ। ਦਿਮਾਗ ਦਾ ਪਰੇਸ਼ਨ ਹੋਇਆ ਨਾਲੋਂ, ਨਾਲ ਉਹ ਦੇਖੋ ਜੀ ਮਰ ਗਿਆ ਵਿਚਾਰਾ ਛੋਟਾ ਬੱਚਾ ਸੀਗਾ। ਪੰਜ ਕੁ ਸਾਲ ਦਾ।
ਦੇਖਲੋ, ਦੇਖੋ ਫੇਿਰ ਕਿੰਨਾ ਕੁ ਦੇਖੋ ਫੇਰ ਬੱਚੇ ਗੱਲ ਅੱਜ ਕੱਲ ਸਮਝ ਤੇ ਹੈ ਨੀ ਹੈ, ਖਾਂਦੇ ਰਹਿੰਦੇ ਨੇ। ਗੰਦੀ, ਮੰੰਦੀ ਚੀਜ਼ਾਂ ਤਾਂ ਬਾਅਦ ਚੋਂ ਦੇਖੋ ਮਾਂ ਪਿਓ ਨੂੰ ਕਿੰਨਾ ਦੁੱਖ ਹੁੰਦਾ ਫਿਰ। ਬੱਚਿਆਂ ਨੂੰ ਵੀ ਅੱਜ ਕੱਲ੍ਹ ਸਮਜਨਾ ਚਾਹੀਦਾ ਤਾਂ ਥੋੜਾ ਸ਼ੁਰੂ ਤੋਂ ਮਾਂ ਪਿਓ ਨੂੰ ਵੀ ਉਹਨਾਂ ਨੂੰ ਨਾ ਆਹ ਚੀਜ਼ਾਂ ਖਿਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ। ਮਾਂ ਪਿਓ ਨੂੰ ਵੀ ਹੋਣਾ ਚਾਹੀਦਾ ਵੀ ਉਹਨਾ ਨੂੰ ਘਰ ਦਾ ਹੀ ਖਵਾਈਏ ਤਾਂ ਅਗਰ ਬੱਚੇ ਚਾ ਬਹੁਤ ਹੀ ਜਿੱਦ ਕਰਦਾ ਹੈ ਤੇ ਮਨ ਮੰਨ ਲਓ ਮਹੀਨੇ ਚ ਤੁਸੀਂ ਇੱਕ ਵਾਰ ਖਵਾ ਤਾ ਪਰ ਇਹ ਨੀ ਕਿ ਤੁਸੀਂ ਦਿਨ ਦਿਹਾੜੇ ਖਾਈ ਜਾ ਰਹੇ ਹੋ ਆਪਣਾ ਸ਼ਰੀਰ ਖਰਾਬ ਕਰ ਰਿਹਾ।
ਹਾਂਜੀ, ਹਾਂਜੀ ਕੁਛ ਵੱਡਿਆਂ ਨੂੰ ਵੀ ਸੋਚਣਾ ਚਾਹੀਦਾ ਜੀ, ਦੇਖੋ ਜੀ ਅੱਜ ਅੱਜ ਕੱਲ੍ਹ ਦੇ ਵੱਡੇ ਵੀ ਜਿਹੜੇ ਹੈਗੇ ਨੇ ਹਾਂਜੀ ਵੱਡੇ ਵੀ ਜਿਹੜੇ ਉਹ ਵੀ ਅੱਜ ਕੱਲ ਦੇਖੋ ਜੀ ਅਹ ਫਾਸਟ ਫੂਡ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ। ਅੱਜ ਕੱਲ੍ਹ ਦੇਖੋ ਜੀ ਹਰ ਇੱਕ ਬੰਦਾ ਖਾਂਦਾ ਹੈ ਪਰ ਆਪਾਂ ਇ ਸੁਜੇਸ ਇਹੀ ਰਾਹ ਦਿੰਦੇ ਨੇ ਕਿ ਆਪਾਂ ਕੀ ਘੱਟ ਤੋਂ ਘੱਟ ਦੇਖੋ ਇਹ ਨਾ ਯੂਜ ਕਰੋ ਕਿਉਂਕਿ ਇਹ ਬਿਮਾਰੀ ਤਾਂ ਘਰ ਹੁੰਦੀ ਹੈ। ਚਲੋ ਠੀਕ ਹੈ ਜੀ ਮੈਂ ਘਰ ਇੱਕੋ ਹੀ ਆਇਆ ਸੀ ਜੀ ਸਤਿ ਸ੍ਰੀ ਅਕਾਲ ਜੀ।
ਵੀ ਸਾਰਿਆਂ ਨੂੰ ਹੀ ਬਣੇ ਖਾਣਾ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।